ਹੈਲੋ ਆਲ ਜੀ।
ਸਾਸ਼੍ਰੀ ਕਾਲ ਕੀ ਆਲ ਨੇ।
ਮੈਂ ਵਦੀਆ-ਵਦੀਆ ਤੁਸੀ ਸੁਨਾਓ ਕਿਵੇ ਓ।
ਬਾੱਸ ਵਦੀਆ ਤੁਸੀ ਕਿਵੇ ਯਾਦ ਕਾਰ ਲੇਆ ਸਾਨੂੰ।
ਬਾੱਸ ਮੈਂ ਕਯਾ ਬੜੇ ਦੇਨ ਓ ਗੇ ਨੇ ਨਾਲੇ ਸ਼ਾਮ ਦਾ ਟੈਮ ਏ ਚੱਲ ਮੈਂ ਫੋਨ ਈ ਕਾਰ ਲਵਾ ਦੀ ਦੀ ਨੂੰ ਨਾਲੇ ਨਾ ਪੈਨ ਜੀ-ਜੀ ਤੁਆਡੀ ਯਾਦ ਈ ਬੜੀ ਆ ਰੀ ਸੀ ਐਨੇ ਦੇਨ ਓਗੇ ਨੇ ਨਾ ਤੁਆਡੇ ਘਾੱਰ ਚ ਕਰ ਲੱਗੇਆ।
ਹਾਂਜੀ ਤਾ ਈ ਤੇ ਮੈਂ ਤਾਨੂੰ ਤਾ ਈ ਮੈਂ ਤੁਆਨੂੰ ਕੇਐ ਤੁਸੀ ਆੱਜ ਸਾਨੂੰ ਕਿਵੇ ਯਾਦ ਕਾਰ ਲੇਆ ਓਈ ਯੋ ਮੈਂ ਕਵਾ ਪਤਾ ਨੀ ਕਿੱਥੇ ਘੁੰਮਨ ਗਏ ਦੇ ਨੇ ਸ਼ਾਯਦ ਆਉ ਟੋਫ ਸਟੇਸ਼ਨ ਐਗੇ ਨੇ, ਤੇ ਕੋਲ ਨੀ ਕਾਰ ਰੇ ਪਤਾ ਨੀ ਮੈਨੂੰ
ਨਈ-ਨਈ ਐਹੋ ਜੀ ਤਾਂ ਕੋਈ ਗਾੱਲ ਨੀ ਸਗੋਂ ਅਸੀ ਪਿੱਛੇ ਗਏ ਸੀ ਮਨਸੂਰੀ ਨਾ ਤੇ ਐ ਬਾੱਸ ਬੱਚੇਆਂ ਦੀ ਛੁੱਟੀਆਂ ਨੇ ਨਾ ਜਿਵੇ ਐਦੀ ਅਪਨੀਆਂ ਸਕੂਲ ਦੀਆਂ ਛੁੱਟੀਆਂ ਨੇ ਤੇ ਬੰਦਾ ਥੋੜਾ ਵੇਲਾ ਓਂਦੈ ਤੇ ਐ ਕੈਨ ਲੱਗੇ ਚਲੋ ਫੇਰ ਅਪਨਾ ਘੁੱਮ ਆਈ ਘੋਮ ਈ ਆਨੇ ਆ ਦੋ-ਚਾਰ ਦੇਨ ਲਾ ਆਨੇ ਆ ਹਫਤਾ ਗਏ ਸੀ ਪਿੱਛੇ ਮਨਸੂਰੀ ਅਸੀ, ਹਾਂਜੀ-ਹਾਂਜੀ। ਓ ਓੱਥੇ ਦਾ ਤਾ ਮੈਂ ਤੁਆਨੂੰ ਦੱਸਨੀ ਆ ਮੌਸਮ ਵੀ ਬੜਾ ਵਦੀਐ ਪੈਨ ਜੀ ਐਥੇ ਤੇ ਜਿਵੇ ਗਰਮੀ ਬੜੀ ਪੈ ਰੀ ਏ ਨਾ
ਜੀ ਬੋਤ ਗਰਮੀ ਓਈਦੀ ਇੱਥੇ ਤਾ ਬੋਤ ਜਾਦਾ।
ਤੇ ਹੋਰ ਓਥੇ ਤਾ ਸ਼ਾਮ ਹੋਨ ਦੀ ਦੇਰ ਏ ਵੇਖੋ, ਤੇ ਨਾ ਠਾੱਢ ਲੱਗਨੀ ਸ਼ੁਰੂ ਓ ਜੱਨਦੀ ਏ ਬਿਲ ਕੁਲ ਠੰਡੀ-ਠੰਡੀ ਹਵਾ ਚੱਲਦੀ ਏ ਨਾਲੇ ਥੋੜਾ ਪਾੜੀ ਇਲਾਕੈ ਤੇ ਵਦੀਆ ਲੱਗਦੈ ਓ ਥੇ ਬੜਾ ਫੇਰ ਜਾ ਕੇ ਨਾ, ਹਾਂਜੀ ਬੰਦਾ ਨਾ ਥੋੜਾ ਜਯਾ ਅਪਨੲ ਟੈਂਸ਼ਨ ਫਰੀ ਓ ਜੱਨਦੈ ਫੇਰ ਐ ਓਏ ਨਾ, ਨਾਲੇ
ਐਤੇ ਠੀਕ ਏ ਗਾੱਲ
ਹਾਂਜੀ-ਹਾਂਜੀ। ਨਾਲੇ ਘਾੱਰ ਕਰਨਾ ਵੀ ਕੀ ਏ ਏਕ ਅਪਨਾ ਗਰਮੀ ਚ ਬੈਠੇ ਰੋ ਸਾਰਾ ਦੇਨ ਏਸੀ ਚਲਾ ਕੇ ਏਸੀ ਚੋ ਨੀ ਨਿਕਲਨ ਤੇ ਦੇਲ ਕਰਦਾ ਸਗੋ ਮੈਂ ਕੈਨੀ ਆ ਯਾ ਘਾੱਰ ਦੇ ਕਾੱਮ ਕਾਰ ਲੋ ਅਪਨਾ ਚਾੜੂ ਪੋਚਾ ਓ ਗਯਾ ਯਾ ਰਸੋਈ
ਕਿਚ ਆੱਜ-ਕਾੱਲ ਦੇ ਬੱਚੇਆ ਦੀ ਛੁੱਟੀਆਂ ਨੇ ਤੇ ਕਿਚਨ ਇਚ ਸਾਰਾ ਟੈਮ ਨਿਕਲ ਜਾਂਦੈ।
ਹਾਂਜੀ-ਹਾਂਜੀ ਐ ਤਾ ਹੈ ਈ ਹੋਰ ਜਨਾਨੀਆਂ ਨੂੰ ਕਾੱਮ ਈ ਕੀ ਉਂਦੈ ਸਾਰਾ ਦਿਨ ਘਾੱਰ ਸਾੱਬਨਾ ਤੇ ਹੋਰ ਫੇਰ ਥੱਕ ਜਾਨੇ ਆ ਅਸੀ ਸ਼ਾਮ ਤੱਕਨ ਤਾ-
ਹਾਂਜੀ ਸਹੀ ਗੱਲ ਏ, ਖਾਲੀ ਬੱਚਿਆਂ ਦੀ ਛੁੱਟੀਆਂ ਆਂਦੀ ਪੀ, ਸਾਡੀ ਥੋੜ੍ਹੀ ਛੁੱਟੀਆਂ ਆਂਦੀਆਂ ਨਹੀਂ।
ਤੇ ਹੋਰ ਬੱਚਿਆਂ ਦਾ ਤਾਂ ਸਗੋਂ ਮੈਂ ਕਹਿੰਦੀ ਹਾਂ ਕੰਮ ਵੀ ਇਨਾ ਦੇ ਦਿੰਦੇ ਨੇ ਹੋਲੀਡੇ ਹੋਮਵਰਕ।
ਹੋ ਉਹ ਵੀ ਸਾਨੂੰ ਕਰਨਾ ਪੈਂਦਾ ਫੇਰ।
ਤੇ ਹੋਰ, ਬੱਚਿਆਂ ਨੂੰ ਥੋੜ੍ਹੀ ਦਿੰਦੇ ਨੇ ਆ ਕੰਮ, ਮਾਵਾਂ ਨੂੰ ਹੀ ਦਿੰ ਨੇ ਅਸੀਂ ਬਹਿ ਕੇ ਕਰਨਾ ਉਹ ਕੰਮ ਵੀ ਇਹਨਾਂ ਦਾ।
ਹਾਂਜੀ, ਸਹੀ ਗੱਲ ਐ, ਬੱਚਿਆਂ ਦਾ ਸਮਝ ਹੀ ਨਹੀਂ ਆਂਦਾ ਕੀ ਦਿੱਤਾ ਮੈਡਮ ਨੇ।
ਹਾਂਜੀ-ਹਾਂਜੀ, ਇੰਨੇ ਇੰਨੇ ਪ੍ਰੋਜੈਕਟ ਦੇ ਦਿੰਦੇ ਨੇ, ਥਰਮਾ ਕੋਲ ਲੈ ਕੇ ਤੇ ਇਹ ਬਣਾਓ ਤੇ ਉਹ ਬਣਾਓ, ਉਹਨਾਂ ਨੂੰ ਚਾਹੇ ਬੱਚਿਆਂ ਨੂੰ ਪਤਾ ਵੀ ਨਾ ਹੋਏ। ਇਹ ਕਿਹੜਾ ਪ੍ਰੋਜੈਕਟ ਐ, ਕਿਹੜਾ ਨਾਮ ਐ, ਪਿੱਛੇ ਨਾ ਮੇਰੇ ਛੋਟੇ ਮੁੰਡੇ ਨੂੰ ਹਾਂਜੀ, ਸੈਕਿੰਡ ਕਲਾਸ ਹੈਗਾ ਜੇ। ਤੇ ਇਹਨੂੰ ਇਹਨੂੰ ਦਿੱਤਾ ਤਾ ਪ੍ਰੋਜੈਕਟ ਮੋਟਰ ਸਾਈਕਲ ਤੇ। ਤੇ ਮੈਂ ਕਿਹਾ ਚੱਲ ਆ ਤਾਂ ਮੈਂ ਥਰਮਾਕੋਲ ਲੈ ਕੇ ਜਿਵੇਂ ਜੁੱਤੀਆਂ ਦੇ ਡੱਬੇ ਡੁੱਬੇ ਲੈ ਕੇ ਬੰਦਾ ਬਣਾ ਈ ਦਿੰਦਾ।
ਹਾਂਜੀ।
ਮੈਂ ਪਹਿਲੇ ਯੂਟਿਊਬ ਤੋਂ ਬਹਿ ਕੇ ਸਿੱਖਿਆ ਦੱਸੋ ਬਨਾਨਾ।
ਹਾਂ, ਸਹੀ ਗੱਲ ਐ, ਪਹਿਲੇ ਆਪ ਹੀ ਸਿੱਖਣਾ ਪੈਂਦਾ ਐ।
ਤੇ ਹੋਰ, ਤੇ ਫੇਰ ਮੈ ਪੰਜ ਸੌ ਪੰਜ ਸੌ ਦਾ ਤਾਂ ਸਮਾਨ ਹੀ ਆਇਆ, ਲੈ ਕੇ ਆਈ ਹਾਂ ਵਿਚਾਰੋ।
ਹਾਂ, ਪ੍ਰੋਜੈਕਟ ਐਵੇਂ ਥੋੜੇ ਬਣ ਜਾਂਦੇ ਬੜੇ ਮਹਿੰਗੇ ਬਣਦੇ ਨੇ ਐ।
ਤੇ ਹੋਰ ਸਮਾਨ ਲਿਆਓ ਤੋਂ ਥਰਮਾਕੋਲ ਲਿਆਈਆਂ, ਚਾਰਟ ਲਿਆਈਆਂ ਇੰਨੇ ਇਨਾਂ ਕਲਰ ਆਏ ਨੇ ਵੋਟਰ ਕਲਰ ਅਲੱਗ ਆਏ ਨੇ ਫਲਾਣੇ ਅੱਜ ਕੱਲ੍ਹ ਕਰਿਓਨ ਕਲਰ ਚੱਲੇ ਨੇ ਉਹ ਅਲੱਗ ਆਏ ਨੇ, ਇੱਕ ਕੱਲ੍ਹ ਅੱਜ ਕੱਲ੍ਹ ਤਾਂ ਪੇਸਚਲ ਕਲਰ ਚੱਲੇ ਨੇ ਉਹ ਅਲਗ ਪਤਾ ਨਹੀਂ ਕਿੰਨੇ ਕਿੰਨੇ ਤਾਂ ਕਲਰ ਹੀ ਨੇ ਇਹਨਾਂ ਦੇ, ਪ੍ਰੋਜੈਕਟ ਦੇ ਇੰਨੇ ਇੰਨੇ ਕੰਮ ਹੁੰਦੇ ਨੇ, ਉੱਤੇ ਬੀਡਸ ਹੋ ਗਈਆਂ, ਸਟੀਕਰ ਹੋ ਗਏ ਉਹ ਲਾਣੇ ਕੋਈ ਅਸਾਨ ਥੋੜ੍ਹੀ ਐ ਫੇਰ।
ਨਾ ਨਾ ਬਿਲਕੁਲ ਵੀ ਨਹੀਂ, ਮੈਂ ਵੀ ਬਣਾਏ ਨਾ ਬ ਚਿਆਂ ਦੇ ਮੈਂ ਵੀ ਇੰਝੇ ਪਰੇਸ਼ਾਨ ਹੋਈ ਹਾਂ ਪਹਿਲੇ ਸਮਾਨ ਹੀ ਇਕੱਠਾ ਕਰੋ ਫੇਰ ਇਹਨਾਂ ਨੂੰ ਬਣਾ ਕੇ ਦਵੋ, ਫੇਰ ਮੈਂਣਮਾ ਕੋਨੇ ਛੋਰ ਛੱਡ ਦਿੰਦੀਆਂ ਨੇ। ਤੁਸੀਂ ਕਲਾਸਿਸ ਤੇ ਲਗਾਓ ਤੇ ਸਹੀ।
ਤੇ ਹੋਰ ਉਹਨਾਂ ਨੇ ਕਰਨਾ ਕੀ ਹੁੰਦਾ, ਦਸ ਦਸ ਈ ਚੋਂ ਉਹ ਨੇ ਪੰਜ ਪੰਜ ਛੇ ਛੇ ਨੰਬਰ ਦੇਣੇ ਨੇ, ਤੇ ਕੋਨਿਆਂ ਚ ਰੱਦੀ ਸੁੱਟਦੇਨੇ ਜਾਂ ਤਾਂ ਤੁਸੀਂ ਇੱਕ ਅਲੱਗ ਕਲਾਸ ਬਣਾਓ ਇਹਨਾਂ ਦੀ ਯਾ ਕਲਾਸ ਵਿੱਚ ਥੋੜ੍ਹਾ ਸ਼ੋਅ ਪੀਸ ਜਾਓ ਜਿਹੜੇ ਬੱਚੇ ਦਾ ਵਧੀਆ ਲੱਗੇ ਪ੍ਰੋਜੈਕਟ ਓਹਿਯੋ ਲਾ ਦਿਉ ਚਾਹੇ ਤੁਸੀਂ।
ਹਾਂਜੀ, ਬੱਚਾ ਵੀ ਖੁਸ਼ ਹੋਏ ਵੀ ਸਾਡਾ ਸਬਮਿਟ ਕੀਤਾ ਇਹਨਾਂ ਨੇ।
ਉਹ ਵਾਲੇ ਸ਼ੀਸ਼ੇ ਚ ਵੇਖ
ਹੈਲੋ।
ਹਾਂਜੀ-ਹਾਂਜੀ, ਪੈਣ ਜੀ।
ਹਾਂਜੀ, ਕਿੱਥੇ ਚਲੇ ਗਏ ਸੀ।
ਨਹੀਂ-ਨਹੀਂ, ਇਹ ਨਾ ਮੇਰੀ ਸਸੂ ਮਾਂ ਜਾ ਰਹੀ ਸੀ।
ਅੱਛਾ।
ਨਾ ਮੇਰੀ ਉੱਥੇ ਚੱਲੀ ਗੁਰਦੁਆਰੇ, ਸਗੋਂ ਮੈਂ ਇਹਨਾਂ ਨੂੰ ਕਹਿੰਦੀ ਹਾਂ ਕਿ ਕਿਉਂ ਤੁਸੀਂ ਧੁੱਪ ਪੇ ਜਾਂਦੇ ਹੋ ਤੇ ਹੁਣ ਕਹਿੰਦੇ ਨੇ ਸਗੋਂ ਮੌਸਮ ਥੋੜਾ ਸਾਫ਼ ਹੋਇਆ, ਚੱਲ ਮੈਂ ਹੋ ਆਵਾਂ ਇੱਕ ਅੱਧਾ ਬੰਦਾ ਕੀਰਤਨ ਈ ਕਰ ਆਂਦਾ ਐ, ਗੁਰ
ਹਾਂਜੀ ਸਹੀ ਗੱਲ ਏ, ਪਾਠ ਚੱਲ ਰਹੇ ਹੋਣਗੇ ਨਾ ਤੁਹਾਡੇ ਗੁਰਦੁਆਰੇ ਉੱਧਰ?
ਹਾਂਜੀ-ਹਾਂਜੀ, ਕਹਿੰਦੇ ਨੇ ਅੱਜ ਲਾਸਟ ਹੀ ਹਫ਼ਤਾ ਵੇ।
ਅੱਛਾ, ਹਾਂ ਫੇਰ ਭੋਗ ਪੈ ਜਾਨਗੇ ਨਾ, ਗੁਰਦੁਆਰੇਆਂ ਵਿੱਚ
ਹਾਂਜੀ- ਹਾਂਜੀ ਕਹਿੰਦੇ ਨੇ, ਬਸ ਹੁਨ ਏਈੳ ਹਫ਼ਤਾ ਰੇਅ ਗੇਆ, ਮੈਂ ਹੋ ਆਨੀ ਆਂ ਜਾ ਕੇ। ਕੇ ਤੇ ਨਾਲੇ ਆਪਨਾ ਸ਼ਬਦ ਸ਼ੁਬਤ ਬੋਲਦੇ ਨੇ, ਉੱਥੇ ਬੜਾ ਸੋਹਨਾ, ਸਗੋਂ ਮੈਨੂੰ ਵੀ ਕਹਿੰਦੇ ਸੀ ਕਿ ਤੂੰ ਵੀ ਚੱਲ ਨਾਲ, ਤੇ ਮੈਂ ਬਚ ਬੱਚੇਆਂ ਚ ਉਲਝੀ ਦੀਆਂ ਹੁਨੇ, ਮੁੰਡਾ ਸੁੱਤਾ ਮੈਂ ਕੇਆ ਉਦਾ ਕੁਛ ਨੀ ਪਤਾ ਲੱਗਨਾ, ਮੰਮੀ ਕਦੋਂ ਉਨੇ ਉੱਠ ਜਾਨਾਂ ਤੇ ਉੱਠ ਕੇ ਫੇਰ ਉਨੇ ਕਹਿਨਾ। ਕੁਛ ਬਨਾ ਕੇ ਦੇਓ, ਤੇ ਰੌਲੇ ਪਾਨੇ ਨੇ ਆਪਨਾ।
ਹਾਂਜੀ, ਬਿਲਕੁਲ ਸਹੀ ਕੇਅ ਰੇਅ ਹੋ, ਬੱਚੇਆਂ ਨੂੰ ਮਾਵਾਂ ਪਹਿਲੇ ਨਜ਼ਰ ਆਨੇ ਚਾਹੀਦੀਆਂ ਨੇ।
ਹਾਂਜੀ- ਹਾਂਜੀ ਤੇ ਮੈਂ ਕੀ ਗੱਲ ਕਰ ਰਹੀ ਸੀ, ਸੁਣੋ ਮੈਂ ਨਾ ਇਨਾਂ ਦਾ ਪ੍ਰੋਜੈਕਟ ਪਹਿਲੇ ਯੂ ਟਿਊਬ ਤੋਂ ਸਿੱਖਿਆ, ਫੇਰ ਮੈਂ ਲੱਗੀ ਆਂ, ਸਮਾਨ ਲਿਆਨ। ਫੇਰ ਮੈਂ ਸਾਰਾ ਦਿਨ ਲਾਏਆ, ਉਨੂੰ ਬਨਾਨ ਵਿਚ।
ਅੱਛਾ।
ਤੇ ਹੋਰ ਪਿੱਛੇ ਏ ਸਕੂਲਾਂ ਚ ਲੜਾਈ ਹੋਈ ਸੀ, ਐਸੀ ਗੱਲ ਤੋਂ ਤਾਂ ਪੇਰੈਂਟਸ ਆਏ ਸੀ। ਕਹਿੰਦੇ ਨੇ ਹਰ ਸਾਲ ਛੁੱਟੀਆਂ ਪੈਂਦੀਆਂ ਨੇ, ਤਾਂ ਤੁਸੀਂ ਇੰਨੇ-ਇੰਨੇ ਪ੍ਰੋਜੈਕਟ ਦੇ ਦਿੰਦੇ ਹੋ। ਜਾਂ, ਤਾਂ ਤੁਸੀਂ ਇਨਾਂ ਨੂੰ ਥੋੜ੍ਹਾ ਬੋਹਤ। ਤਾਂ ਲਿਖਨ ਦਾ ਕੰਮ ਦੇਓ, ਜਾਂ ਯਾਦ ਕਰਨ ਦਾ ਦੇਓ, ਉਨਾਂ ਦੇ ਦਿਮਾਗ ਵਿੱਚ ਵੀ ਕੁਛ ਤਾਂ ਜਾਏ।
ਹਾਂਜੀ, ਇਹ ਵੀ ਗੱਲ ਸਹੀ ਕਰ ਕੇ ਆਏ ਨੇ, ਪੈਰੈਂਸ ਸਹੀ ਗੱਲ।
ਤੇ ਹੋਰ ਪੇਰੈਂਸ ਵੀ ਤੰਗ ਹੋਏ ਦੇ ਨੇ, ਦੱਸੋ ਇਨਾਂ ਧਰਨਾ ਕੀਤਾ ਪਿੱਛੇ ਪੇਰੈਂਸ ਨੇ।
ਹਾਂ- ਹਾਂ, ਤੁਸੀਂ ਗਏ ਸੀ ਨਾਲ ਫੇਰ।
ਨਈ -ਨਈ ਮੈਂ ਕੌਨ ਜਾਏ, ਗਰਮੀ ਚ ਨਾਲੇ ਨਾ ਸਾਰੇਆਂ ਦੇ ਫਾਦਰ ਹੀ ਸੀਗੇ। ਸਗੋਂ ਐ ਗਏ ਸੀ, ਜੇ ਕਹਿੰਦੇ ਨੇ ਮੈਂ ਵੀ ਜਾਂਨਾ ਵਾ, ਤੇ ਆਪਨਾ ਹੋ ਆਓ। ਕੁਛ ਨੀ ਪ੍ਰਿੰਸੀਪਲ ਆਏਆ, ਗੱਲ- ਗੁੱਲ ਕਰਕੇ ਗੇਆ, ਆਪਨਾ ਕਹਿੰਦਾ ਕੋਈ ਨਹੀਂ ਨਾ ਅਗਲੇ ਸਾਲ ਤੋਂ ਨੀ ਦੇਵਾਂਗੇ ਕੰਮ। ਤੇ ਮੀਡੀਆ-ਮੂਡੀਆ ਆ ਗਈ ਸੀ ਨਾ ਨਾਲ।
ਅੱਛਾ, ਅੱਛਾ।
ਕਿ ਏਨਾ ਹੱਲਾ ਪਾਏਆ, ਸਗੋਂ ਮੈਂ ਲਿੰਕ ਭੇਜਾਂਗੀ। ਤੁਹਾਨੂੰ ਫੇਸਬੁੱਕ 'ਤੇ ਆਏ-ਆਈ ਦੀ ਸੀ ਨਿਊਜ਼।
ਅੱਛਾ, ਅੱਛਾ। ਭੇਜਣਾ ਵੇਖਾਂਗੀ ਮੈਂ ਵੀ
ਹਾਂਜੀ-ਹਾਂਜੀ ਤੇ ਪ੍ਰਿੰਸੀਪਲ ਆਏਆ, ਤੇ ਮੀਡੀਆ ਵਿੱਚ ਬੋਲੇਆ ਪੇਰੈਂਟਸ ਨੂੰ ਵੀ ਬੋਲੇਆ। ਕਿ ਅਸੀਂ ਨਹੀਂ ਦੇਵਾਂਗੇ, ਅੱਗੋਂ ਦੀ ਕੰਮ। ਫੇਰ ਅਗਲੇ ਸਾਲ ਉਹੀਓ, ਹਾਲ ਏ ਵੇਖ ਲਓ, ਮੁੜ ਕੇ ਉਹੀਓ ਕੰਮ ਦੇ ਦਿੱਤਾ ਹੁਨ।
ਹਾਂ, ਏ ਕੋਈ ਇਨਾਂ ਨੇ ਆਪਨੇ ਅਮ ਬਨਾਈ ਹੋਈ ਨਾ ਰੇਅ ਸਕਦੇ, ਕੰਮ ਦਿੱਤੇ ਬਿਨਾਂ।
ਤੇ ਫੇਰ ਫੇਰ, ਹਾਂਜੀ ਇਨਾਂ ਨੇ ਕੋਈ ਰਹਿਨਾ ਕੰਮ ਦਿੱਤ ਤੇ ਬਿਨਾਂ ਬੱਚੇਆਂ ਨੂੰ, ਪੇਰੈਂਟਸ ਨੂੰ ਦੁਖੀ ਕੀਤੇ ਬਿਨਾਂ।
ਸਹੀ ਗੱਲ ਏ। ਬੰਦਾ ਕਿਤੇ ਜਾਨਾ ਹੁੰਦਾ, ਪਹਿਲੇ ਸੋਚਨਾ ਪੈਂਦਾ ਏ। ਹੋਮਵਰਕ ਕੰਪ ਪਲੀਟ ਹੋਏਗਾ, ਤੇ ਕਿੱਥੇ ਜਾਵਾਂਗੇ।
ਹਾਂਜੀ, ਇਹ ਤਾਂ ਹੈ ਹੀ ਸਗੋਂ ਪਿੱਛੇ ਇਨਾਂ ਦਾ ਹੋਮਵਰਕ ਸਾਰਾ ਕੰਪਲੀਟ ਕਰਾਏਆ। ਮੈਂ ਕੇਆ ਸ਼ੁਕਰ ਇਸ ਵਾਰੀ ਤਾਂ ਜਲ ਦੀ ਹੋ ਗੇਆ, ਇਨਾਂ ਦਾ ਕੰਮ ਤਾਂ ਹੀ ਤਾਂ ਫੇਰ ਨਿਕਲੇ ਆਂ। ਅਸੀਂ-ਅਸੀਂ ਕੇਆ ਚੱਲ ਹੁਨ ਹ ਤਾਂ, ਅਸੀਂ ਮਨਸੂਰੀ ਲਾਈਏ।
ਆਂ, ਬਹੁਤ ਅੱ ਅੱਛਾ ਕੀਤਾ, ਤੁਸੀਂ ਵਧੀਆ ਕਰਕੇ ਆਏ ਓ, ਹਾਂ ਫੇਰ ਤੁਸੀਂ ਉਥੇ। ਹੋਟਲ ਤੇ ਰਏ ਸੀ ਕਿੱਥੇ ਮਤਲਬ ਕਿੱਥੇ ਰੁਕੇ ਸੀ।
ਹੋਟਲ ਈ ਰੁਕੇ ਸੀ ਜੀ ਫਿਰ ਅਸੀਂ ਨਾ ਕਾਫੀ ਦਿਨ ਹੋ ਗਏ ਅਸੀਂ ਗਏ ਨਈ ਜੇੜਾ ਬੰਦਾ ਹੋਏ ਨਾ ਜਿਵੇਂ ਜੀ ਦੇ ਨੇੜੇ ਪੈਂਦਾ ਹੈ ਜਾਂ ਆਪਣਾ ਆਣ ਜਾਣ ਹੈਗੀ ਉਨੂੰ ਤਾਂ ਸਾਰੀ ਨੌਲੇਜ ਵੀ ਹੁੰਦੀ ਆਪਣਾ ਉੱਥੇ ਦੇ ਏਰੀਆ ਦੇ ਸਾਨੂੰ ਤਾਂ ਕਾਫੀ ਸਾਲ ਹੋ ਗਏ ਅਸੀਂ ਗਏ ਫਿਰ ਅਸੀਂ ਹੋਟ ਲਿੱਤਾ ਸੀ ਹਾਂਜੀ। ਹਾਂਜੀ-ਹਾਂਜੀ ਸਭ ਕੁਛ ਵਧੀਆ ਉੱਥੇ ਤਾਂ ਸਗੋਂ ਮੈਂ ਕੈਂਣੀ ਆਂ ਇਨਾਂ ਨੂੰ ਮੈਂ ਕਿਆ ਅਗਲੀ ਵਰੀ ਨਾ ਇੱਕ ਟਰਿਪ ਕਰਾਂਗੇ ਜਿਵੇਂ ਸਹੇਲੀਆਂ ਮਿਲ ਕੇ ਤੇ ਫੈਮਲੀਜ਼ ਇੱਕ ਦੋ ਜਾਨ ਕੱਠੀਆਂ ਹਨਾ।
ਹਾਂ-ਹਾਂ ਬੋਤ ਅੱਛਾ ਲਗਦਾ। ਮਜ਼ਾ ਆਂਦਾ ਸਾਰੇ ਇੱਕ ਸਾਥ ਹੋਨ ਨਾ। ਸਫ਼ਰ ਦਾ ਵੀ ਨਈ ਪਤਾ ਲੱਗਦਾ ਉੱਥੇ ਘੁੰਮਣ ਫਿਰਨ ਦਾ ਵਿੱਚ ਬੋਤ ਮਜ਼ਾ ਆਂਦਾ ਐ।
ਹਾਂਜੀ-ਹਾਂਜੀ ਨਾਲ ਈ ਇੰਜੋਏਮੈਂਟ ਹੋ ਜਾਂਦੀ ਐ।
ਹਾਂ ਆਊਟਿੰਗ ਬੜੀ ਅੱਛੀ ਹੋ ਜਾਂਦੀ ਉੱਤੇ
ਹਾਂਜੀ-ਹਾਂਜੀ ਨਾਲੇ ਫਿਰ ਮੈਂ ਕਿਆ ਚਲੋ ਅਗਲੀ ਵਾਰੀ ਕਰਨੇ ਹਾਂ ਪਲੈਨ ਅਸੀਂ ਇੰਨਾ ਮੈਂ ਸਾਰਿਆਂ ਨੂੰ ਫੋਨ ਕਰ ਰੱਖਾਂ ਨਾਲੇ ਪੁੱਛ ਲਾਂ ਜਿੰਨੇ-ਜਿੰਨੇ ਜਾਣਾ ਆਪਣਾ ਟਿਕਟਾਂ ਵਗੈਰਾ ਬੁੱਕ
ਹਾਂ ਕੋਈ ਨੀ ਤੁਸੀਂ ਹੁਣ ਪ੍ਰੋਗਰਾਮ ਬਣਾਓਗੇ ਨਾ ਉਦੋਂ ਦੱਸਦੇ ਨਾ।
ਹਾਂਜੀ-ਹਾਂਜੀ ਜਾਂ ਆਪਾ ਨ ਮੈਂ ਕਿਆ ਮਿੰਨੀ ਬੱਸ ਵੀ ਕਰ ਲਈਏ ਏਸੀ ਅਲੀ ਤੇ ਟੂਰਿਸਟ ਬਸ ਕਰ ਲੈਂਣੇ ਆਂ ਹਨਾ।
ਜੀ ਹਾਂਜੀ ਏ ਵੀ ਬਿਲਕੁਲ ਠੀਕ ਰਏਗਾ।
ਹਾਂਜੀ
ਹੋਰ ਸੁਣਾਓ ਤੁਹਾਡੇ ਬੱਚੇ ਕਿੱਥੇ ਨੇ।
ਬਸ ਇੱਕ ਮੁੰਡਾ ਸੁੱਤਾ ਹੋਇਆ ਮੇਰਾ ਛੋਟਾ ਵੀ ਨਾ ਮੁੰਡਾ ਤੇ ਫਿਰ ਮੈਂ ਹਾਂਜੀ ਪ੍ਰੋਜੈਕਟ ਬਣਾਇਆ ਅਤੇ ਕੈਂਣ ਲੱਗਾ ਮੰਮੀ ਐ ਤਾਂ ਤੁਸੀਂ ਬਣਾ ਦਿੱਤਾ ਹੁਣ ਇਨੂੰ ਲੈ ਕੇ ਕੌਣ ਜਾਏਗਾ ਸਕੂਲ ਇੰਨਾ ਵੱਡਾ ਪ੍ਰੋਜੈਕਟ ਮੇਰਾ ਮੈਂ ਕਿਆ ਲੈ ਹੁਣ ਲੈ ਕਿ ਵੀ ਮੈਂ ਈ ਜਾਣਾ ਨਾਲ ਪੈਲੇ ਬਣਾਓ ਸਮਾਨ ਲਿਆਓ ਫਿਰ ਲੈ ਕੇ ਵੀ ਜਾਓ ਇਨਾਂ ਦੇ ਪ੍ਰੋਜੈਕਟ
ਹਾਂ ਸਈ ਗੱਲ ਛੱਡ ਕੇ ਤੇ ਜਾਣਾ ਹੀ ਪੈਣਾ ਬੱਚਿਆਂ ਨੂੰ ਹੋਰ ਕਦੋਂ ਸਟਾਰਟ ਹੋਣੇ ਤੁਹਾਡੇ ਬੱਚਿਆਂ ਦੇ ਸਕੂਲ
ਐ ਬੱਸ ਅਗਲੀ ਅਗਲੇ ਮ੍ਹੀਨੇ ਤੋਂ ਹੀ ਇੱਕ ਤਰੀਕ ਤੋਂ ਸ਼ੁਰੂ ਨੇ।
ਅੱਛਾ-ਅੱਛਾ-ਅੱਛਾ ਫਸਟ ਜੁਲਾਈ ਤੋਂ ਸਟਾਰਟ ਹੋ ਜਾਣਗੇ।
ਹਾਂਜੀ-ਹਾਂਜੀ ਇੱਕ
ਸਾਰੇ ਪਾਸੇ ਮੇਰੇ ਬੱਚਿਆਂ ਦੇ ਵੀ ਖੁਲ ਜਾਏਗੇ।
ਹਾਂਜੀ-ਹਾਂਜੀ ਬਸ ਇਹੀਓ ਇੱਕ ਮ੍ਹੀਨਾ ਛੁੱਟੀਆਂ ਦਿੰਦੇ ਨੇ ਬੱਚਿਆਂ ਨੂੰ ਬਾਕੀ ਫਿਰ ਇਹਨਾਂ ਦੀ ਸਟੱਡੀਜ਼ ਵਗੈਰਾ ਸਟਾਰਟ ਹੋ ਜਾਣਗੀਆਂ ਦੁਬਾਰਾ
ਹਾਂਜੀ ਬਿਲਕੁਲ
ਹੋਰ ਸੁਣਾਓ ਤੁਸੀਂ ਬਾਕੀ ਸਭ ਵਧੀਆ ਸੱਸੂ ਮਾਂ ਠੀਕ ਐ ਤੁਹਾਡੇ ਅੱਛਾ-ਅੱਛਾ ਹੋਰ ਵੀਰ ਜੀ ਦੀ ਤਬੀਅਤ ਵਗੈਰਾ ਠੀਕ ਏ ਮੈਂ ਸੁਣਿਆ ਸੀ ਪਿੱਛੇ ਥੋੜ੍ਹੀ ਖਰਾਬ ਹੋ ਗਈ ਸੀ ਤਬੀਅਤ
ਹਾਂ-ਹਾਂ ਹੋ ਗਈ ਸੀ ਓ ਗਰਮੀ ਸੀ ਨਾ ਬੋਤ ਜਾਦਾ ਗਰਮੀ 'ਚ ਫਿਰ ਆਣਾ ਜਾਣਾ। ਪਰ ਪਤਾ ਈ ਫਿਰ ਬਾਰੋਂ ਆਓ ਇੱਕਦਮ ਠੰਡਾ ਪਾਣੀ ਪੀ ਲੋ। ਉਦੇ ਕਰਕੇ ਨਾ ਥੋੜੀ ਤਬੀਅਤ ਖ਼ਰਾਬ ਹੋ ਗਈ ਸੀ।
ਹਾਂਜੀ ਨਾਲੇ ਬੰਦਿਆਂ ਤਾਂ ਨਾ ਕੰਮ ਵੀ ਇਹੀ ਇਹੋ ਜਿਹਾ ਹੀ ਹੁੰਦਾ ਅੰਦਰ ਬਾਰ ਲੱਗਿਆ ਰੈਂਦਾ ਫਿਰ
ਹਾਂਜੀ-ਹਾਂਜੀ ਕੱਮ ਫੇਰ ੳਹਨਾ ਨੇ ਕਰਨੇ ਬਾਰ ਦੇ, ਅਸੀਂ ਥੋੜੀ ਕਰਨੇ।
ਹਾਂਜੀ ਕੋਈ ਨੀ ਤੁਸੀਂ ਵੀਰ ਜੀ ਨੂੰ ਕੈਣਾ ਫੇਰ ਆਪਣਾ ਧੇਆਨ ਰੱਖਣਗੇ ਹੈਂ।
ਹਾਂਜੀ ਕੋਈ ਨਣੀ, ਚਲੋ ਫਿਰ ਠੀਕ ਏ ਹੈ। ਤੁਸੀਂ ਕਰਨਾ ਕੋਲ ਓਕੇ, ਸਸ੍ਰੀ ਕਾਲ।